ਭ
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ,
ਹੋਰ ਕੀ ਕਰਦੇ ਜੇ? ਵਧੀਆ ਜੀ, ਤੁਸੀਂ ਸੁਣਾਓ?
ਹੈਲੋ,
ਮੈਂ ਕਿਹਾ ਵਧੀਆ ਜੀ, ਤੁਸੀਂ ਸੁਣਾਓ?
ਹਾਂਜੀ-ਹਾਂਜੀ ਵਧੀਆ,
ਹੋਰ ਕੀ ਕਰਦੇ ਪਏ ਔ,
ਬਸ ਖਾ ਪੀ ਕੇ ਵਿਹਲੇ ਹੋਏ ਸੀ ਹੁਣ ਸੋਣ ਦੀ ਤਿਆਰੀ ਸੀ ਤੁਹਾਡਾ ਫੋਨ ਆ ਗਿਆ।
ਹਾਂਜੀ ਮੈਂ ਵੀ ਖਾ ਪੀ ਕੇ ਵੇਲਾ ਹੋਇਆ ਮੈਂ ਸੈਰ ਕਰਨ ਆਇਆ ਸੀ।
ਹੂੰ, ਤੁਹਾਡੀ ਆਵਾਜ਼ ਬੜੀ ਸਲੋਅ ਆ ਰਹੀ ਹੈ।
ਅੱਛਾ ਸਲੋਅ ਆਦੀ ਹੁਨ ਠੀਕ ਐ, ਹੈਲੋ,
ਹਾਂਜੀ-ਹਾਂਜੀ, ਹਲਕੀ ਹਲਕੀ ਸੁਣਾਈ ਦੇ ਰਹੀ ਮਤਲਬ ਐਨ ਲੱਗਦਾ ਜਿਵੇਂ ਬੜੀ ਦੂਰ ਤੋਂ ਆਵਾਜ਼,
ਅੱਛਾ ਹੁਣ, ਠੀਕ ਹੈ,
ਹਾਂਜੀ ਹੁਣ ਠੀਕ ਹੈ,
ਹਾਂਜੀ ਹੋਰ ਸੁਣਾਓ? ਵਧੀਆ ਸਾਰਾ?
ਹਾਂਜੀ-ਹਾਂਜੀ ਵਧੀਆ,
ਅੱਛਾ, ਘਰ ਦੇ ਸਭ ਵਧੀਆ ਹਾਂਜੀ ਮੇਰੇ ਸਭ ਵਧੀਆ,
ਹਾਂਜੀ, ਹਾਂਜੀ
ਮੈਂ ਕਿਹਾ ਸਭ ਵਧੀਆ
ਹਾਂਜੀ ਹੋਰ ਅੱਜ ਕੱਲ੍ਹ ਕੀ ਕਰ ਰਹੇ ਹੋ
ਕੁਛ ਨੀ ਬਸ ਮੈਂ ਮਤਲਬ ਕਿ ਪੇਪਰ ਦੇ ਕੇ ਵੇਲਾ ਹੋਯਾ ਵਾ ਬੀ ਐੱਸਸੀ ਦੇ
ਅੱਛਾ ਅੱਛਾ ਇਹ ਤੇ ਬਹੁਤ ਵਧੀਆ ਗੱਲ ਏ
ਹਾਂਜੀ ਤੇ ਹੁਣ ਮੈਂ ਸੋਚਦਾ ਪਿਆ ਵਾਂ ਕਿ ਅੱਗੇ ਵੀ ਪੜ੍ਹਾਈ ਕਰਾਂ ਤੁਸੀਂ ਦੱਸ ਦੋ ਮੈਂ ਹੁਣ ਕਿਹੜੀ ਪੜ੍ਹਾਈ ਕਰਾਂ
ਹਾਂਜੀ ਅੱਗੇ ਨੋਨ ਮੈਡੀਕਲ ਦੇ ਸਕੋਪ 'ਚ ਤਾਂ ਵਾਧੂ ਨੇ ਤੁਸੀਂ ਆਪ ਇਨੇ ਇੰਟੈਲੀਜੈਂਟ ਹੋ
ਹਾਂਜੀ ਕਰ ਸਕਦੇ ਹੋ ਤੇ ਤੁਹਾਡਾ ਇੰਟਰਸਟ ਏ ਤੁਹਾਡਾ ਇੰਟਰਸਟ ਜਿਹੜੀ ਪੜ੍ਹਾਈ ਚ ਜ਼ਿਆਦਾ ਉਹ ਬੈਟਰ ਏ ਤੁਹਾਡੇ ਲਈ ਵਧੀਆ
ਹਾਂਜੀ ਮੈਂ ਸੋਚਦਾ ਪੀ ਐਚ ਡੀ ਕਮਿਸਟਰੀ ਸ਼ਾਇਦ ਮੈਂ ਕਰਾਂ
ਵਧੀਆ ਬਹੁਤ ਵਧੀਆ ਸੋਚ ਏ ਤੁਹਾਡੀ
ਹਾਂਜੀ ਪਰ ਮੈਂ ਇੱਕ ਬੰਨਓ ਵੇਖਦਾ ਵਾਂ ਕਿ ਮੇਰੀ ਉਮਰ ਵੀ ਵੱਦੀ ਵੀ ਤੇ ਮੈਂ ਪੜ੍ਹਾਈ ਵੀ ਕਰਨੀ ਹੈ ਤੇ ਜੋਬ ਵੀ ਕਰਨੀ ਏ
ਉਹ ਵੈਸੇ ਉਮਰ ਦੀ ਕੋਈ ਗੱਲ ਨੀ ਹੁੰਦੀ ਪੜ੍ਹਾਈ ਦੇ ਵਿੱਚ ਚ ਉਮਰ ਦੀ ਕੋਈ ਗੱਲ ਨਹੀਂ ਹੁੰਦੀ
ਉਹ ਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਮਰ ਦੀ ਕੋਈ ਗੱਲ ਨਹੀਂ ਹੁੰਦੀ ਪਰ ਫਿਰ ਅੱਗੇ ਫਿਰ ਕਮਾਈ ਇਸ ਤੇ ਵੀ
ਨਹੀਂ ਪੀ ਐਚ ਡੀ ਕਰੋਗੇ ਤੇ ਤੁਹਾਨੂੰ ਟੀ ਟੀਚਰ ਲਾਈਨ ਦੇ ਵਿੱਚ ਤੇ ਵਾ ਬਹੁਤ ਜੋਬ ਮਿਲ ਜਾਂਦੀਆਂ ਨੇ ਤੁਹਾਡੇ ਵਰਗੇ ਟੀਚਰਸ ਤੇ ਤੁਹਾਡੇ ਵਰਗੇ ਟੀਚਰਸ ਤੇ ਕਾਨਵੇਂਟ ਸਕੂਲਾਂ ਚ ਲੱਭਦੇ ਆ
ਉਹਹੋ ਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੇਰੀ ਗੱਲ ਨਾ ਕੱਟੋ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਮੇਰੀ ਮੇਰੀ ਵੀ ਮਜਬੂਰੀ ਵੇਖੋ ਨਾ ਮੈਂ ਅੱਗੇ ਜਾ ਕੇ ਆਪਣਾ ਘਰ ਵੀ ਸਾਰਾ ਚਲਾਣਾ ਏ ਪੀ ਐਚ ਡੀ ਨੂੰ ਜੇ ਮੈਂ ਪੰਜ ਸਾਲ ਲਾਤੇ ਤੇ ਫੇਰ ਮੈਂ ਅੱਗੇ ਕੀ ਕਰਨਾ
ਉਹ ਤੇ ਕੋਈ ਗੱਲ ਨਹੀ ਤੁਸੀਂ ਨਾਲ ਨਾਲ ਕੁਛ ਨਾ ਕੁਛ ਆਪਣਾ ਇਨਕਮ ਦਾ ਦੇਖੋ ਨਾ ਕੋਈ ਸਾਧਨ ਵੇਖੋ ਨਾਲ ਨਾਲ ਪੜ੍ਹਾਈ ਵੀ ਕਰੋ ਵੈਸੇ ਤੁਸੀਂ ਇਹ ਦੋਨੋ ਕੰਮ ਇਕੱਠੇ ਕਰ ਸਕਦੇ ਹੋ ਪੜ੍ਹਾ ਵੀ ਸਕਦੇ ਹੋ ਤੇ ਪੀ ਐਚ ਡੀ ਵੀ ਕਰ ਸਕਦੇ ਹੋ
ਪਰ ਇਹ ਵੀ ਹੈ ਨਾ ਫੇਰ ਮੇਰਾ ਧਿਆਨ ਇੱਕੋ ਤਰਫ
ਦੇਖੋ ਮਿਹਨਤ ਤੇ ਕਰਨੀ ਪਏਗੀ ਐ ਮਿਹਨਤ ਏ ਆਪਣੀ ਲਾਈਫ ਨਾਲ ਕਪ੍ਰੋਮਾਈਜ਼ ਵੀ ਏ ਤੁਵਾਨ ਕਰਨਾ ਪਏਗਾ
ਹਾਂਜੀ ਪਰ ਇੱਕ ਬਨਿਓ ਮੇਰੇ ਕੋਲ ਓਪਸ਼ਨ ਵੀ ਹੈਗੀ ਏ ਕਿ ਜਿਵੇਂ ਹੁਣ ਮੈਂ ਬੀ ਐੱਸਸੀ ਖ਼ਤਮ ਕਰ ਲਈਏ ਹੁਣ ਮੈਂ ਅਪਣਾ ਓਦਰ ਨੇਵੀ ਜੇ ਮਤਲਬ ਕਿ ਜੋਈਨਿੰਗ ਦੇ ਸਕਦਾ ਵਾਂ
ਹਾਂ ਇਹ ਵੀ ਦੇਖ ਲਓ ਇਹ ਵੀ ਅੱਛਾ ਹੈ ਨੇਵੀ ਦੇ ਵਿੱਚ ਵੀ ਵਧੀਆ ਐ
ਫੇਰ ਮੈਂ ਹੋੌਲੀ ਹੌਲੀ ਨਾਲ
ਇੱਕ ਤਰਫ ਆਪਣਾ ਮਨ ਬਣਾਓ ਨਾ ਕਿ ਤੁਸੀਂ ਕੀ ਕਰਨਾ ਹੈ
ਮੈਂ ਮਨ ਬਣਾ ਲਿਆ ਫਿਰ ਮੈਂ ਨੇਵੀ ਹੀ ਜਾਵਾਂਗਾ ਉਹੀ ਮੇਰੇਤੇ ਬੈਟਰ ਓਪਸ਼ਨ ਰਹੇਗਾ ਕਿਉਂਕਿ ਫਿਰ ਮੈਂ ਨੇਵੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਵੀ ਪੜ੍ਹਾਈ ਕਰ ਸਕਦਾ ਵਾਂ
ਹਾਂ ਇਹ ਅੱਛੀ ਗੱਲ ਹੈ ਚਲੋ
ਹਾਂਜੀ
ਵਧੀਆ ਵਧੀਆ ਤੁਸੀਂ ਅਗਰ ਹਾਂ ਇੱਕ ਤਰਫ ਹੀ ਆਪਣਾ ਮਾਇੰਡ ਰੱਖੋ ਕਿ ਮੈਂ ਉਸ ਤਰਫ ਹੀ ਜਾਣਾ ਐ
ਅੱਛਾ ਪਰ ਜੇ ਮ ਹਾਂਜੀ ਮੇਰੀ ਗੱਲ ਨਾ ਕੱਟੋ ਮੈਨੂੰ ਪਹਿਲਾਂ ਪੂਰਾ ਬੋਲਣ ਦਿਆ ਕਰੋ ਮੈਂ ਤੁਹਾਨੂੰ ਕਹਿੰਨਾ ਨਾ ਕੀ ਜੇ ਮੰਨਲੋ ਮੇਰਾ ਸਲੈਕ ਸ਼ਨ ਨਾ ਹੋਇਆ ਨੇਵੀ ' ਤੇ ਫਿਰ ਮੈਂ ਆਪਣਾ ਉਹਲਾ ਐਗਜ਼ਾਮ ਦੇ ਸਕਦਾ ਹ ਕੋਈ ਸਿਵਲ ਐਗਜ਼ਾਮ ਵੀ ਦੇ ਸਕਦਾ ਵਾ
ਹਾਂਜੀ ਅਗਰ ਤੁਸੀਂ ਪੜ੍ਹਾਈ 'ਚ ਵਧੀਆ ਹੋ ਮਤਲਬ ਇੰਟੈਲੀਜੈਂਟ ਹੋ ਤਾਂ ਤੁਸੀਂ ਕੋਈ ਵੀ ਸਕੋਪ 'ਚ ਕੁਛ ਵੀ ਕਰ ਸਕਦੇ ਹੋ ਇਹ ਤੁਹਾਡੇ ਤੇਤ ਡਿਪੈਂਡ ਏ ਤੁਹਾਡੀ ਮਿਹਨਤ ਦੇ ਉੱਤੇ
ਹਾਂਜੀ ਹਾਂਜੀ
ਇਹ ਤੁਹਾਡੀ ਆਪਣੀ ਮਿਹਨਤ ਏ ਮੈਂ ਸਮਝ ਗੀਆ ਤੁਸੀਂ ਸਿਵਲ ਜੋ ਵੀ ਕਹਿੰਦੇ ਪੇ ਹੋ ਬਈ ਇਗਜ਼ਾਮ ਦੇਣਾ ਏ ਹਾਂ ਇਹ ਤੁਹਾਡੀ ਅਪ ਪਣੀ ਮਿਹਨਤ ਏ ਤੁਸੀਂ ਜਿੰਨੀ ਮਿਹਨਤ ਕਰ ਸਕਦੇ ਹੋ ਇਹ ਆ ਕਿ ਪੜ੍ਹਨਾ ਪੈਣਾ ਏ
ਹਾਂਜੀ ਉਹ ਤੇ ਫੇਰ ਹੈਗਾ ਹੀ ਹੈ
ਕਿ ਮਿਹਨਤ ਪੜ੍ਹਾਈ ਵਿੱਚ ਕਰਨੀ ਪੈਣੀ ਹੈ
ਹਾਂਜੀ ਉਹ ਤੇ ਜਿਹੜੇ ਸਕੋਪ ' ਚੱਲ ਜਾਓ ਉਸੇ ਸਕੋਪ ' ਹੀ ਮਿਹਨਤ ਹੈਗੀ ਏ
ਹਾਂਜੀ ਬਿਲਕੁਲ ਬਿਲਕੁਲ ਚਾਹੇ ਤੁਸੀਂ ਫਿਜ਼ਕਲੀ ਹਾਰਡ ਵਰਕ ਦੇਖਲੋ ਜਿਹੜੇ ਬੰਦੇ ਫਿਜ਼ਕਲੀ ਹਾਰਡ ਵਰਕ ਕਰ ਰਹੇ ਨੇ ਤੇ ਉਹ ਆਪਣੇ ਸਕੋਪ ਦੇ ਵਿੱਚ ਸਮਝ ਲਓ ਮਿਹਨਤ ਕਰਦੇ ਪਿਆ ਜੇ ਤੁਹਾਡਾ ਜਿਹੜਾ ਸਕੋਪ ਹੈ ਪੜ੍ਹਾਈ ਦਾ ਏ ਤੇ ਪੜ੍ਹਾਈ ਵਿੱਚ ਮਿਹਨਤ ਕਰਨੀ ਪੈਣੀ ਹੈ।
ਹਾਂਜੀ।
ਮਿਹਨਤ ਤੇ ਕਰਨੀ ਪੈਣੀਓ ਈ ਹੈ।
ਪਰ ਅੱਜ ਕਲ ਨਾ ਜਿਵਾਂ ਐਸੀ ਆਪਾਂ ਸਿਵਿਲ ਈ ਇਗਜ਼ਾਮ ਦੇ ਕੇਤੇ ਸਰਕਾਰੀ ਨੌਕਰੀ ਲੱਗ ਸਕਦਾ ਪਰ ਓਦਾਂ ਜਿਵੇਂ ਫਾਮ ਆਉਂਦੇ ਆ ਮਤਲਬ ਜਿਵੇਂ ਭਰਤੀਆਂ ਆਉਂਦੀਆਂ ਨੇ ਓਦਾਂ ਕੋਈ ਜੇ ਨੌਕਰੀ ਮਿਲਦੀ ਹੋਏ ਉਹ ਬਹੁਤ ਮੁਸ਼ਕਲ ਏ ਉਹ ਹੰਡਰਡ ਚੋਂ ਨਾਈਨ ਟੀ ਨਾਈਨ ਇੱਕ ਪ੍ਰਸੈਂਟ ਬੱਚਾ ਹੀ ਪਾਸ ਕਰਦਾ ਏ
ਇਹ ਤੇ ਹੈ। ਇਹ ਤੇ ਤੁਹਾਡੀ ਗੱਲ ਬਿਲ ਕੁਲ ਠੀਕ ਹੈ।
ਹੁਣ ਮੇਰਾ ਦੋਸਤ ਹੈਗਾ ਏ। ਉਹਨੇ ਮਤਲਬ ਕਿ ਫਾਰਮ ਭਰਿਆ ਸਰਕਾਰੀ ਬੈਂਕ ਦੀ ਨੌਕਰੀ ਦਾ।
ਹਾਂਜੀ।
ਤੇ ਉਹਦਾ ਮਤਲਬ ਨਿਕਲ ਆਇਆ ਤੇ ਉਹ ਹੁਣ ਸਰਕਾਰੀ ਬੈਂਕ 'ਚ ਕਲਰਕ ਦੀ ਨੌਕਰੀ ਕਰਦਾ ਆ ਉਹਦੀ ਫਰੈਸ਼ਰ ਜੁਆਇਨਿੰਗ ਹੋਏ ਚਾਲੀ ਹਜ਼ਾਰ ਰੁਪਇਆ ਉਹਦਾ ਲਗ ਗਿਆ
ਐ ਤੇ ਬਹੁਤ ਵਧੀਆ ਇਹ ਤੇ ਉਹਦੀ ਕਿਸਮਤ ਕੰਮ ਕਰ
ਹਾਂਜੀ ਚਾਲੀ ਹਜ਼ਾਰ ਰੁਪਇਆ ਨੌਕਰੀ ਲੱਗ ਗਈ ਹੁਣ ਉਹਦੇ ਫ਼ਾਇਦੇ ਹੀ ਫੈਦੇ ਨੇ ਉਹਨੂੰ ਫੈਸਟੀਵਲ ਤੇ ਛੁੱਟੀ ਹੋਇਆ ਕਰੇਗੀ ਹੋਰ ਮਤਲਬ ਕਿ ਸੈਕਿੰਡ ਸੈ
ਨਾਲੇ ਸਭ ਤੋਂ ਵਧੀਆ ਗੱਲ ਹੈ, ਕਿ ਸਰਕਾਰੀ ਨੌਕਰੀ ਹੈ।
ਹਾਂਜੀ ਉਹ ਤਾਂ ਮੈਂ ਮੰਨਦਾ ਵਾਂ ਉਹਦੀ ਸੈਕਿੰਡ ਸ਼ੈਚਰ ਡੇ ਦੀ ਛੁੱਟੀ ਹੋਇਆ ਕਰੇਗੀ ਨਾਲੇ ਉਹਦੀ ਪੇਅ ਐੱਡੀ ਵਧੀਆ ਹੈ ਹੋਰ ਉਹਨੂੰ ਦੱਸੋ ਕੀ ਚਾਹੀਦਾ।
ਬਿਲਕੁਲ ਬਿਲਕੁਲ।
ਨਾਲੇ ਜੇ ਉਹ ਕੱਲ ਨੂੰ ਰਿਟਾਇਰ ਵੀ ਹੋ ਜਾਂਦਾ ਤਾਂ ਤੇ ਉਹਦੀ ਪੈਨਸ਼ਨ ਲੱਗ ਜਾਵੇਗੀ।
ਹਾਂਜੀ, ਇਹ ਵੀ ਹੈ ਬਿਲਕੁਲ ਸਹੀ ਗੱਲ ਹੈ। ਸਰਕਾਰੀ ਨੌਕਰੀ ਦਾ ਹੀ ਤਾਂ ਫਾਇਦਾ ਇਹ।
ਹਾਂਜੀ।
ਦੇਖੋ ਨਾ ਸਾਡੀ ਜਿਹੜਾ ਦਿਮਾਗ, ਮੈਂਟੈਲਿਟੀ ਸਾਡੀ ਕਿੱਦਾਂ ਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਗੌਰਮੈਂਟ ਸਕੂਲ ਚ ਪੜਾਉਣਾ ਨੀ ਪਸੰਦ ਕਰਦੇ।
ਹਾਂਜੀ-ਹਾਂਜੀ।
ਬੱਚਿਆਂ ਲਈ ਨੌਕਰੀ ਜ਼ਰੂਰ ਗੌਰਮੈਂਟ ਲੱਭਦੇ ਆ। ਇਹ ਪਤਾ ਨੀ ਕੀ ਸਿਸਟਮ ਹੈ। ਇਹ ਚੀਜ਼ ਨਹੀ ਸਮਝ ਆਉਂਦੀ, ਪੜਾਉਂਦੇ ਅਸੀਂ ਵੀ ਖ਼ਰਚੇ ਵਾਲੇ ਸਕੂਲਾਂ ਚ ਵ। ਵਧੀਆ ਤੋਂ ਵਧੀਆ ਇੰਗਲਿਸ਼ ਮੀਡੀਅਮ ਹੋਏ, ਕਾਨਵੈਂਟ ਸਕੂਲ ਹੋਣ। ਤੇ, ਨੌਕਰੀ ਜਿਹੜੀ ਹੈ ਉਹ, ਅਸੀਂ ਸਰਕਾਰੀ ਲੱਭਦੇ ਹਾਂ।
ਮੈਂ, ਇਹ ਨਹੀਂ ਕਿ ਸਰਕਾਰੀ ਨੌਕਰੀ ਚਾੰਨਾ ਮੈਂ ਮੈਨੂੰ ਪ੍ਰਾਈਵੇਟ ਵੀ ਠੀਕ ਏ। ਮੈਂ ਇਹ ਨਹੀਂ ਕਿ ਸਰਕਾਰੀ ਦੇ ਪਿੱਛੇ ਭੱਜਦਾ ਪਿਆ ਹਾਂ। ਤੇ ਪ੍ਰਾਈਵੇਟ ਨਹੀਂ ਕਰਾਂਗਾ ਪ੍ਰਾਈਵੇਟ ਕਰਨ ਨੂੰ ਵੀ ਮੈਨੂੰ ਕੋਈ ਨਹੀਂ ਪਰ ਮੈਨੂੰ ਜਿਹੜੀ ਸੈਲਰੀ ਹੈ ਨਾ, ਉਹ ਮੈਨੂੰ ਜ਼ਿਆਦਾ। ਚਾਹੀਦੀ ਹੈ ਕਿ, ਜਿਹਦੇ ਨ ਮੈਂ ਆਪਣੇ
ਸੈਲਰੀ ਪੈਕੇਜ ਵਧੀਆ ਹੋਣਾ ਚਾਹੀਦਾ ਬਿਲ ਕੁਲ ਸਹੀ ਗੱਲ।
ਜੇ ਪੈਕੇਜ ਜ਼ਿਆਦਾ ਨਹੀਂ ਹੋਏਗਾ ਤੇ, ਫੇਿਰ ਮੇਰੇ ਪੜੇ ਦਾ ਕੀ ਫਾਇਦਾ ਏਡਾ, ਫਿਰ ਤੇ ਮੈਂ ਖੋਤਾ ਖੂਜ ਪਾਇਆ ਨਾ ਪੜ ਕੇ।
ਨਹੀਂ- ਨਹੀਂ ਬਾਬਾ ਜੀ ਮਿਹਰ ਕਰਨਗੇ, ਐਸੀ ਗੱਲ ਨਹੀਂ ਹੈਗੀ। ਅਗਰ ਤੁਹਾਡੀ ਪੜਾਈ ਵਧੀਆਏ, ਤੁਹਾਡੀ ਪਰਸੈਂਟੇਜ ਵਧਆਏ ਤੇ ਬਾਬਾ ਜੀ ਮਿਹਰ ਕਰਨਗੇ।
ਹਾਂਜੀ- ਹਾਂਜੀ।
ਕੀ, ਸਾਡੇ ਪਰਸੈਂਟੇਜ ਵਧੀਆ ਹੋਣ ਤੇ- ਇੰਟੈਲੀਜੈਂਟ ਬੱਚਿਆਂ ਨੂੰ ਤੇ ਪਹਿਲੋਂ ਪਹਿਲ ਹੀ ਹੈਗੀ ਆ ਉਹਨਾਂ ਨੂੰ।
ਉਹ ਤੇ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਆਂ। ਮੈਂ ਤੁਹਾਡੀ ਗੱਲ ਨਾਲ, ਪਰ ਮੈਂ ਇਹ ਚਾਹੁੰਦਾ ਵਾਂ ਕਿ ਮੇਰੀ ਸੈਲਰੀ ਵਧੀਆ ਲੱਗ ਜੇ, ਮੈਂ ਇੱਕ ਵਧੀਆ ਲਾਈਫ ਜੀਵਾਂ, ਇਹ ਮੈਂ ਚਾਹੁੰਦਾ ਵਾਂ।
ਕੋਈ ਗੱਲ ਨਹੀਂ ਤੁਸੀਂ ਮਿਹਨਤ ਕਰਦੇ ਜਾਓ, ਤੁਹਾਨੂੰ ਜ਼ਰੂਰ ਮਿਲੇਗਾ ਫਲ ਐਸੀ ਗੱਲ ਨਹੀਂ ਹੈਗੀ।
ਹਾਂਜੀ।
ਮਿਹਨਤ ਕਰੋਗੇ ਤੇ ਤੁਹਾਨੂੰ ਫਲ ਜ਼ਰੂਰ ਮਿਲੇਗਾ।
ਹਾਂਜੀ, ਜੀ।
ਤੁਹਾਡੀ ਨੀਤ ਅਗਰ ਵਧੀਆ ਹੈ ਨਾ, ਤੁਹਾਡੀ ਨੀਤ- ਚੰਗੀ ਹੇ ਤੁਹਾਡਾ ਮਨ ਐ ਮਿਹਨਤ ਕਰਨ ਦਾ ਪੜਾਈ ਦੇ ਵਿੱਚ। ਫਿਰ ਤੁਸ ਥੋੜਾ ਜਗ ਅੱਗੇ ਵਧਣ ਦਾ ਜੋ ਵੀ ਤੁਸੀਂ ਸੋਚਿਆ ਹੋਆ ਹੈ। ਨੇਵੀ ਚ ਸੋਚਿਆ ਦਾ ਜਾਂ ਪੀ ਐਚ ਡੀ ਕਰਕੇ ਕੋਈ ਪ੍ਰੋਫੈਸਰ ਦੀ ਨੌਕਰੀ ਸੋਚ- ਜੀ ਤੇ ਕੋਈ ਗੱਲ ਨੀ ਬਾਬਾ ਜੀ ਤੁਹਾਨੂੰ ਤੁਸੀਂ ਇੱਕ ਤਰਫ ਆਪਣਾ ਮਾਇੰਡ ਬਣਾ ਲਓ ਨਾ ਕਿ ਮੈਂ ਇਸੇ ਰਸਤੇ ਚੱਲਣਾ ਹੈ ਤੇ ਜ਼ਰੂਰ ਬਾਬਾ ਜੀ ਮਿਹਰ- ਕਰਨਗੇ।
ਤੁਹਾਡਾ ਕੋਈ ਕਰੀਬੀ ਹੈਗਾ ਹੇ ਜਿਹੜਾ ਮੈਨੂੰ ਕੋਈ ਮਤਲਬ ਪ੍ਰਾਈਵੇਟ ਨੌਕਰੀ ਦਵਾ ਸਕਦਾ।
ਹਾਂਜੀ, ਹੈਗੇ ਵੀ ਨੇ ਪਰ, ਤੁਹਾਨੂੰ ਤੇ ਕਰੀਬੀ ਦੋ ਬੰਦੇ ਦੀ ਲੋੜ ਹੀ ਨਹੀਂ ਅਗਰ ਤੁਸੀਂ ਇੰਟੈਲੀਜੈਂਟ ਹੋ, ਤਾਂ ਤੁਸੀਂ ਆਪਣੇ ਬਲ ਬੂਤੇ ਤੇ ਵੀ ਆਪਣੀ ਜੋਬ ਨੂੰ ਹਾਸਿਲ ਕਰ ਸਕਦੇ ਹੋ।
ਅੱਛਾ ਜੀ।
ਕੋਸ਼ਿਸ਼ ਇਹੀ ਰੱਖੋ ਕਿ ਆਪਣੇ ਦਮ ਤੇ ਕੁਝ ਕਰਨਾ ਹੈ ਅਸੀਂ। ਉਹ ਤੇ ਚਲੋ- ਜਿੱਥੋਂ ਤੱਕ ਨ ਕੋਈ ਅਗਰ ਹੋਏ ਵਧੀਆ ਸਾਡਾ ਰਿਸ਼ਤੇਦਾਰ, ਕਿ ਜਿਹੜੇ ਸਾਡੀ ਫੀਲਿੰਗਸ ਨੂੰ ਸਮਝਦਾ ਹੋਏ, ਉਹ ਤੇ ਚਲੋ ਸਾਡੀ ਕੋਈ ਨਾ ਕੋਈ ਮਦਦ ਕਰੇਗਾ। ਪਰ ਲੇਕਿਨ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹੀ ਸੋਚੋ ਕਿ ਅਸੀਂ ਆਪਣੇ ਬਲ- ਬੂਤੇ ਤੇ ਖੜੇ ਹੋਣਾ ਏ। ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਂਣੀ ਚਾਹੀਦੀ। ਸਾਡੇ ਚ ਐ ਵਾਲਾ ਟੈਲੈਂਟ ਹੋਣਾ ਚਾਹੀਦਾ ਵੇ
ਹਾਂਜੀ ਉਹ ਤੇ ਹਰੇਕ ਚ ਹੋਣਾ ਚਾਹੀਦਾ ਟੈਲੈਂਟ ਕੁੱਛ ਨਾ ਕੁੱਛ ਕਰਨ ਦਾ।
ਬਿਲਕੁਲ -ਬਿਲਕੁਲ। ਤਾਂ ਹੀ ਗੱਲ ਬਣਦੀ ਏ।
ਹਾਂਜੀ,
ਚਲੋ ਕੋਈ ਨੀ ਤੁਸੀਂ ਮਿਹਨਤ ਕਰਦੇ ਚਲੋ ਬਾਕੀ ਪਰਮਾਤਮਾ ਸਾਥ ਦੇਣ ਆਲਾ ਬੈਠਾ।
ਹਾਂਜੀ ਉਹ ਤੇ ਬਾਬਾ ਜੀ ਦੇ ਸਭ ਦੇ ਹੈਗੇ ਆ।
ਹਾਂਜੀ, ਠੀਕ ਹੈ ਜੀ ਠੀਕ ਠੀਕ ਹੈ ਜੀ, ਓਕੇ ਜੀ, ਓਕੇ ਜੀ।